ਹੈਲੋ ਜੀ।
ਹਾਂਜੀ, ਸਤਿ ਸ਼੍ਰੀ ਕਾ
ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
ਬਸ ਵਧੀਆ-ਵਧੀਆ, ਹੋਰ ਤੁਸੀ ਸੁਣਾਓ?
ਬਸ ਅਸੀਂ ਵੀ ਵਧੀਆ, ਮੈਂ ਕਿਆ ਕੋਲ ਕਰਾਂ, ਬੜੇ ਦਿਨ ਹੋ ਗਏ, ਗੱਲ ਨਈ ਹੋਈ।
ਕੈਰੀ ਐ
ਹੋਰ ਘਰਜ਼, ਕਾਰ ਸਾਰੇ ਠੀਕ ਹੇਗਾ ਨੇ?
ਕੀ ਕੇਹ ਰਏ ਹੋ?
ਮੈਂ ਕਿਆ ਕਾਰ ਸਾਰੇ ਠੀਕ ਹਨ?
ਸਾਰੇ ਵਧੀਆ ਏ ਵਧੀਆ ਏ, ਮੌਜ ਮਸਤੀ ਛੁੱਟੀਆਂ ਨੇ, ਆਰਾਮ ਫਰਮਾਣਦੇ ਬਏ ਨੇ।
ਹੂ-ਹੂ ਛੁੱਟੀਆਂ ਦਾ ਬੜਾ ਫਾਇਦਾ ਹੋਦਾ ਹੈ, ਦੇਖੋ ਕਿ ਹਾਂਜੀ, ਮਿਲਣ ਵਰਤਣ ਵਾਲੇ ਵੀ ਆਉਂਦੇ ਆ, ਅਸੀਂ ਵੀ ਕਿਧਰੇ ਚਲੇ ਜਾਂਦੇ ਆ, ਬੜਾ ਚੰਗਾ ਲੱਗ ਦਾ ਮੈਨੂੰ ਛੁੱਟੀਆਂ ਦਾ ਮਾਹੌਲ।
ਉਹ ਤੇ ਹੈ ਈ ਐ।
ਮੰਮੀ ਡੈਡੀ ਵੱਲ ਨਈ ਗਏ?
ਬਿਰਕੁਲ
ਮੈਂ ਕਿਆ ਮੰਮੀ ਡੈਡੀ ਵੱਲ, ਆਪਣੇ ਮੰਮੀ ਡੈਡੀ ਵੱਲ ਨੀ ਗਏ ਇਸ ਵਾਰੀ ਤੁਸੀਂ?
ਪੇਕੇ? ਗਏ ਸੀ, ਮੈਂ ਫਰਵਰੀ ਚ ਗਈ ਸੀ।
ਅੱਛਾ-ਅੱਛਾ, ਵਿਕੇਸ਼ਨਸ ਇੱਚ ਨਹੀਂ ਗਏ?
ਨਈ-ਨਈ ਵੈਕੇਸ਼ਨ ਚ ਨਈ ਗਈ।
ਅੱਛਾ-ਅੱਛਾ।
ਹਾਂਜੀ।
ਹੋਰ ਟਾਈਮ ਮੈਨੇਜਮੈਂਟ ਬਾਰੇ ਗੱਲ ਕਰਦੇ ਆ ਅੱਜ ਤਸੀਂ।
ਕੀ ਕੇਹ ਰਏ ਔ? ਉਹ ਤੇ ਹੈ ਈ ਏ, ਬੱਚੇ ਛੋਟੇ ਐ ਨਾ। ਗਰਮੀ ਬੜੀ ਹੈ ਇੱਕ।
ਹਾਂ-ਹਾਂ ਮੈਂ ਕੇਹਾ ਟਾਈਮ-ਟਾਈਮ ਦੀ ਨਾ, ਅੱਜ ਕੱਲ ਲੋਕੀਆਂ ਲੋਕ ਲੋਕਾਂ ਨੂੰ ਵੈਲਿਊ ਹੀ ਨੀ ਰਹੀ ਏ ਕੁਛ ਵੀ, ਤੇ ਟਾਈਮ-ਟਾਈਮ ਮੈਨੇਜਮੈਂਟ ਬਾਰੇ ਗੱਲ ਕਰਦੇ ਹਾਂ ਅਸੀਂ।
ਹਾਂਜੀ, ਬਿਲਕੁਲ-ਬਿਲਕੁਲ ਉਹ ਤੇ ਹੈ ਈ ਏ।
ਅੱਜ ਕੱਲ੍ਹ ਬੱਚਿਆਂ ਦੇ ਸੌਣ ਦਾ ਟਾਈਮ ਨਹੀਂ ਉੱਠਣ ਦਾ ਟਾਈਮ ਨਹੀਂ, ਕੁਛ ਕਰਨ ਦਾ ਟਾਈਮ ਨਹੀਂ। ਫਿਰ ਉਸੇ ਹਿਸਾਬ ਦੇ ਨਾਲ ਮਾਪੇ ਵੀ ਢਲ ਜਾਂਦੇ ਨੇ ਚੱਲ ਜਿਸ ਤਰ੍ਹਾਂ ਕਰਦੇ ਪਏਨੇ ਪਰ ਗਲਤ ਹੈਗੀ ਉਹ ਗੱਲ।
ਤੇ ਹੈ ਹੀ ਹੈ। ਦੇਖੋ ਸਕੂਲ ਖੁੱਲ ਬੱਚ ਸਕੂਲ ਦਾ ਟਮ ਜਾਂਦਾ ਉੱਠਣਾ ਨਾਸ਼ਤਾ ਕਰਨੈ, ਸਕੂਲ ਜਾਣਾ।
ਹਾਂਜੀ ਹਾਂਜੀ, ਉਹੀ ਕਹਿ ਰਹੀ ਸੀ ਮੈਂ।
ਨਹੀਂਨ ਸਕੂਲ ਚ ਛੁੱਟੀਆਂ ਨੇ ਕੋਈ ਟਾਈਮ ਸ਼ਡਊਲ ਹੈ ਹੀ ਨੀ, ਆਪਣਾ ਉੱਠ ਰਹੇ ਨੇ ਖਾ ਰਹੇ ਨੇ ਪੀ ਰਹੇ ਨੇ ਕੋਈ ਟਾਈਮ ਦਾ ਪਾਬੰਦੀ ਨੀ ਹੈ ਜਿਸ ਟਾਈਮ ਮਰਜ਼ੀ ਉੱਠੋ, ਸੋਜੋ, ਖਾ ਲੋ, ਪੀ ਲੋ।
ਹਮ ਬੜਾ ਡਿਸਟਰਬ ਹੋ ਜਾਂਦਾ, ਪਰ ਜ ਜਿੰਨੇ ਸਾਰਾ ਕੰਮ ਕਰਨਾ ਹੁੰਦਾ ਨਾ ਉਹਦੇ ਵਾਸਤੇ ਬੱਡੀ ਡਿਸਟਰਬੈਂਸ ਹੋ ਜਾਂਦੀ ਹੈ।
ਮ ਹੈ।
ਹੁ। ਟਾਈਮ ਟੇਬਲ ਰਹਿੰਦਾ ਤੇ, ਫਿਰ ਦੇਖੋ ਭੁੱਖ ਵੀ ਉਹਦੇ ਹਿਸਾਬ ਦੇ ਨਾਲ ਹੀ ਲੱਗਦੀ ਹੈ ਬਿਲ ਟਾਈਮ ਨਾਲ ਇਨਸਾਨ ਨੂੰ ਭੁੱਖ ਲੱਗਦੀ ਹੈ। ਟਾਈਮ ਨਾਲ ਖਾਂਦਾ, ਟਾਈਮ ਨਾਲ ਸੌਂਦਾ, ਟਾਈਮ ਨਾਲ ਪੀਂਦਾ।
ਹੈ ਹੀ ਆ, ਵਧੀਆ ਵੀ ਗੱਲ ਹੈ ਨਾ।
ਹਮ, ਇਸ ਤਰ੍ਹਾਂ ਤਾਂ ਨਾ ਬਹੁਤ ਹੀ ਅ ਡਿਸਟਰਬੈਂਸ ਹੈ ਔਰ ਜਿਹੜੇ ਬੱਚੇ ਅ ਬੱਚਿਆਂ ਨੂੰ ਵੀ ਨਾ ਬੈਡ ਹੈਬਿਟਸ ਨਹੀਂ ਪਾਂ ਪਾਨੀਆ ਚਾਹੀਦੀਆਂ ਕਿਉਂਕਿ ਨਾ ਫਿਰ ਉਹ ਅੱਗੇ ਤੱਕ ਕਿਰ ਓਹੀਓ ਹੈਬਿਟਸ ਪਈਆਂ ਰਹਿੰਦੀਆਂ ਨੇ, ਚੇਂਜ ਕਰਨਾ ਮੁਸ਼ਕਿਲ ਹੋ ਜਾਂਦਾ।
ਬਿਲਕੁਲ ਸਹੀ ਕਹਿੰਦੇ ਜੀ, ਤੇ ਆਪਣੀ ਹੱਥ ਚ ਆ ਨਾ ਹੈਬਿਟਸ ਪਾਉਣਾ, ਟਾਈਮ ਤੇ ਉਠਾਣਾ, ਸਵਾਣਾ, ਖਵਾਣਾ, ਪਿਆਣਾ। ਨੁਹਾਨਾ, ਹਜੀ ਮੈ ਨ ਤੁਾਨੂੰ ਪੁੱਛ ਮਬ ਪਾਵਾਂਗੇ ਨਾ ਆਦਤਾਂ, ਫਿਰ ਉਹ ਵੱਡੇ ਹੋ ਕੇ ਉਵੇਂ ਹੀ ਚੱਲਣਗੀਆਂ।
ਹਮ ਉਹੀ ਹੈ ਕਿ ਅੱਜ ਕੱਲ੍ਹ ਦੇ ਬੱਚੇ ਵੈਸੇ ਵੀ ਨਾ, ਸੁਣਦੇ ਵੀ ਨਹੀਂ ਹੈ। ਕਿੰਨੀਆਂ ਕੋਸ਼ਿਸ਼ਾਂ ਕਰਲੋ, ਉਹ ਆਪਣੇ ਹਿਸਾਬ ਦੇ ਨਾਲ ਹੀ ਚੱਲਦੇ ਨੇ।
ਬਿਲਕੁਲ ਜਿੰਨਾ ਮਰਜੀ ਸਮਝਾ ਲੋ, ਜਿੰਨਾ ਮਰਜੀ ਕਹਿਲੋ, ਸੁਣਦੇ ਕਿੱਥੇ ਹੈ।
ਸਭ ਤੋਂ ਵੱਡੀ ਗੰਦੀ ਲੱਤ ਤਾਂ ਫੋਨ ਹੈਗੀ, ਫੋਨ ਇੰਨੀ ਖਰਾਬ ਬੱਚਿਆਂ ਦੀ ਆਦਤਾਂ ਉਹਨਾਂ ਨੇ, ਫੋਨਾਂ ਨੇ ਮਾਂ ਪਿਓ ਵੀ ਸੋਚਦੇ ਨੇ ਕਿ ਵੀ ਫੋਨ ਬੱਚਿਆਂ ਦੇ ਹੱਥ ਚ ਦੇ ਦੋ ਤੇ ਆਪਣਾ ਸਾਰਾ ਕੰਮ ਅਸੀਂ ਕਰ ਲਵਾਂਗੇ। ਕੇ ਮੈਨੂੰ ਬੜੀ ਖਰਾਬ ਆਦਤ ਲਗਤੀ ਏ।
ਹਮ। ਅਸੀਂ ਆਪ ਨਾਥ ਨਹੀਂ ਪਾਉਂਦੇ ਨੇ ਹਨਾ। ਸ਼ੁਰੂਆਤ ਚ ਫੋਨ ਫੜਾਉਂਦੇ ਨੇ ਇਹਨਾਂ ਨੂੰ। ਫੋਨ ਤੇ ਕਾਰਟੂਨ ਲਾ ਕੇ ਦਿੰਦੇ ਨੇ ਕਦੇ ਕੁਛ, ਸ਼ੁਰੂਆਤ ਮਾਂ ਪਿਓ ਹੀ ਕਰਦੇ ਨੇ।
ਹਮ, ਓਰ ਉਹ ਸੋਚਦੇ ਨੇ ਕਿ ਬਈ ਚਲੋ ਕੋਈ ਗੱਲ ਨੀ ਠੀਕ ਹੈ ਬੱਚਿਆਂ ਦੀ। ਬੱਚੇ ਫੋਨ ਦੇਖ ਲੈਣਗੇ, ਤੇ ਸਾਡੇ ਕੰਮ ਨਿਪਟ ਜਾਣਗੇ ਲੇਕਿਨ ਬਾਅਦ ਵਿੱਚ ਉਹੀ ਆਦਤ ਨਾ ਫਿਰ ਉਹਨਾਂ ਵਾਸ ਤਾਂ ਮੁਸ਼ਕਿਲ ਪੈ ਜਾਂਦੀ ਹੈ, ਫਿਰ ਛੱਡਣਾ ਮੁਸ਼ਕਿਲ ਹੋ ਜਾਂਦਾ ਉਹਨੂੰ।
ਉਹ ਤੇ ਹੈ ਹੀ ਹੈ ਫੇਰ।
ਹਮ
ਇਹਨੂੰ ਸਜ ਨਾਲ ਦੇਖੋ ਅੱਜ ਕੱਲ ਦਾ ਮਾਹੌਲ ਵੀ ਕੁਛ ਇੱਦਾਂ ਦਾ ਹੀ ਹੈ।
ਮਾਹੌਲ ਬਹੁਤ ਖ਼ਰਾਬ ਹੋਇਆ ਤੇ
ਮੈਂ ਅੱਜਕੱਲ ਪਤਾ ਅਸੀਂ ਬੱਚੇ ਨੂੰ ਇੱਕ ਚੰਡ ਵੀ ਮਾਰਾਂਗੇ ਨਾ। ਸਾਨੂੰ ਬੱਚਾ ਅੱਗੋਂ ਬੋਲੇਗਾ ਕਿ ਹੁਣ ਤੁਹਾਨੂੰ ਪਤਾ ਨੀ ਐ ਅੱਜ ਕੱਲ ਬੱਚੇ ਨੂੰ ਚੰਡ ਮਾਰਨਾ ਗੁਣਾ ਆ।
ਹਾਂ, ਬਿਲਕੁਲ ਇਹ ਤਾਂ ਬੱਚੇ ਕਹਿੰਦੇ ਹੀ ਨੇ।
ਬਿਲਕੁਲ ਬਿਲਕੁਲ।
ਇਕਦਮ ਬੋਲਦੇ ਨੇ ਬੱਚੇ ਕਿ ਬਈ ਅ ਮਤਲਬ ਬੱਚੇ ਬਚ ਚਾਈਲਡ ਐਬਯੂਜ਼ ਹੋ ਗਿਆ ਜਾਂ ਫਿਰ ਚਾਈਲਡ ਗੋ ਇਸ ਤਰੀਕੇ ਕੀ ਪਨੀਿਸ਼ ਕਰਨਾ ਅੱਛੀ ਬਾਤ ਨਹੀਂ ਹੈ ਐਸੇ ਐਸੇ ਬੱਚੇ ਬੱਚੇ ਅੱਜ ਕੱਲ੍ਹ ਉਹ ਦੇਖਦੇ ਨੇ ਨਾ ਫੋਨ ਦੇ ਵਿੱਚ ਪਤਾ ਨੀ ਕੀ -ਕੀ ਚੀਜ਼ਾਂ ਬਾਹਰ ਦੇ ਦੇਸ਼ਾਂ 'ਚ ਕੀ -ਕੀ ਹੁੰਦਾ ਪਿਆ ਇੱਧਰ ਕੀ ਕੀ ਇੱਥੋਂ ਦੇ ਸਿੱਖਦੇ ਪਏ ਨੇ।
ਬਿਲਕੁਲ- ਬਿਲਕੁਲ ਕੁਛ ਸਿੱਖਦੇ ਤੇ ਅਠਰਮ ਸ਼ਠਰਮ ਵੀ ਨਹੀਂ।
ਹਾਂ ਦੇਖੋ ਜਿਵੇਂ ਆਪਣੇ ਮਾਂ ਪਿਓ ਦੇ ਅੱਗੇ ਕਦੀ ਤਰੀਕੇ ਦੇ ਨਾਲ ਨਹੀਂ ਕੀਤਾ ਕਿਉਂਕਿ ਵੀ ਅਸੀਂ ਇਸ ਟਾਈਮ ਤੇ ਫੋਨ ਨੀ ਹੁੰਦੇ ਸੀ ਜੋ ਮਾਂ ਪਿਓ ਸਮਝਾਂਦੇ ਸੀ ਉਹੀ ਸਾਡੇ ਵਾਸਤੇ ਸਭ ਕੁਛ ਹੁੰਦਾ ਸੀ।
ਸਾਡੇ ਤੇ ਸਾਡੇ ਮਾਂ ਪਿਓ ਨੇ ਚੰਡ ਮਾਰਤੀ ਸੀ। ਦੋ ਘੰਟੇ ਤੱਕ ਸੁੱਤੇ ਰਹਿਣਾ ਬੇਹੋਸਿਆ ਮੁਕਣ ਨਾ ਰੋਟੀ ਦਾ ਹੋਸ਼ ਨਾ ਪਾਣੀ ਦਾ
ਹਾਂ ਉਹੀ ਤੇ ਕਹਿ ਰਹੀ ਹਾਂ। ਝੰਡ- ਝੰਡ ਵੀ ਮਾਰਨ ਦੀ ਜਰੂ ਅੱਖਾਂ -ਅੱਖਾਂ ਨਾਲ ਉਹ ਇਸ ਤਰ੍ਹਾਂ ਤੱਕਦੇ ਸੀ ਤੇ ਉਹੀ ਆ ਸਾਡੇ ਵਾਸਤੇ ਡਰ ਵਾਲੀ ਗੱਲ ਹੋ ਜਾਂਦੀ ਸੀ। ਉਹਨਾਂ ਦੀ ਤਕ ਨਾ ਹੀ ਬੜੀ ਉਹ ਹੁੰਦੀ ਸੀ ਸਾਨੂੰ ਡਰ ਹੋਰ ਹਣ ਤੇ ਤੱਕਣਾ ਤਾਂ ਛੱਡੋ ਤੁਸੀਂ ਉਹਨਾਂ ਨੂੰ ਕੁਛ ਕਹਿ ਕੇ ਦੇਖਲੋ ਫਿਰ ਦੇਖੋ ਤੁਸੀਂ ਗੁਜ਼ਾਰੇ
ਅਪਾ ਹੈ ਹੀ ਹੈ।
ਪਰ ਉਹੀ ਹੈ ਨਾ ਕੀ ਥੋੜਾ ਜਿਹਾ ਸਕੂਲ ਵੀ ਸਿਸਟਮ ਚੇਂਜ ਕਰਨਾ ਪਏ ਹੋਏਗਾ। ਸਕੂਲ ਵਿੱਚ ਵੀ ਬਾਕੀ ਸਾਰੀਆਂ ਐਕਟੀਵਿਟੀਜ਼ ਤਾਂ ਬਹੁਤ ਧਿਆਨ ਦਿੰਦੇ ਪੈਂਦੇ ਬਸ ਪੈਸਾ ਕਮਾਂਦੀ। ਜਗ੍ਹਾ ਬਣ ਗਏ ਹੁਣ ਸਕੂਲ ਵੀ ਬਸ ਟੀਚਰਸ ਨੂੰ ਵੀ ਥੋੜਾ ਜਿਹਾ ਹੋਰ ਵੀ ਚੀਜ਼ਾਂ ਐਡ ਕਰਨੀਆਂ ਲੇਕਿਨ ਸਕੂਲ ਵਿੱਚ ਖ਼ਰਚੇ ਉਸ ਤਰ੍ਹਾਂ ਦੂਸਰੇ ਖਰਚੇ ਵੱਧਦੇ ਜਾਂਦੇ ਪਏ ਨੇ ਪੜਾਈ ਦੇ ਤਾਂ ਹੋਰ ਹੋਰ ਚੀਜ਼ਾਂ ਤੇ ਧਿਆਨ ਨਹੀਂ ਦਿੱਤਾ ਜਾਂਦਾ ਪਿਆ।
ਹਾਂਜੀ
ਏਸੀ ਲਗਵਾ ਲੋ ਜਾਂ ਫਿਰ ਮਤਲਬ ਜਿਸ ਤਰ੍ਹਾਂ ਹੋਰ ਪੇਰੈਂਟਸ ਦੇ ਲਈ ਵੀ ਬੜੀ ਮੁਸ਼ਕਿਲ ਹੁਣ ਇੱਕ ਜਾਂ ਦੋ ਪਹਿਲੇ ਕਿੰਨੇ- ਕਿੰਨੇ ਲੋਕਾਂ ਦੇ ਬੱਚੇ ਆਉਂਦੇ ਸੀ ਲੇਕਿਨ ਆਰਾਮ ਨਾਲ ਸਾਰੇ ਪੜ ਜਾਂਦੇ ਸੀ ਹੁਣ ਇੱਕ ਬੱਚੇ ਦੀ ਸਟੱਡੀ ਕਰਾਣੀ ਇੰਨੀ ਮੁਸ਼ਕਿਲ ਹੋਏ ਕਿਉਂਕਿ ਸਕੂਲ ਦੇ ਬਾਕੀ ਐਕਸਪੈਂਸ ਬਹੁਤ ਜ਼ਿਆਦਾ ਹੋ ਗਏ ਨੇ।
ਹਾਂਜੀ- ਹਾਂਜੀ ਉਹ ਤੇ ਹੈ ਹੀ ਹੈ। ਅਰੇ ਅੱਜ ਕੱਲ ਬੱਚੇ ਫੋਕ ਨਾਲ ਖਾਣ ਲੱਗ ਗਏ ਨੇ।
ਹਾਂ -ਹਾਂ ਉਹੀ ਤਾਂ ਵੈਸਟਰਨ ਕਲਚਰ ਆਉਂਦਾ ਜਾਂਦਾ ਆਈ ਜਾਂਦਾ ਪਿਆ ਜਦਕਿ ਇੰਡੀਅਨ ਕਲਚਰ ਵ ਵੱਧਾਣਾ ਚਾਹੀਦਾ ਔਰ ਭਾਸ਼ਾ ਵੀ ਆਪਣੀ ਜ਼ੋਰ ਦੇਣਾ ਚਾਹੀਦਾ ਭਾਸ਼ਾ ਦੇ ਵੀ ਬੱਚੇ ਇੰਗਲਿਸ਼ ਲਿਖਦੇ ਪਏ ਨੇ। ਠੀਕ ਹੈ ਯਾਰ ਸਿੱਖੋ ਕੋਈ ਨੀ ਕਹਿੰਦਾ ਪਿਆ ਕਿ ਨਹੀਂ ਸਿੱਖੋ ਪਰ ਕਿਸੇ ਚੀਜ਼ ਨੂੰ ਇੰਨਾ ਵੀ ਬੜਾਵਾ ਨਾ ਦੋ ਕਿ ਬੱਚੇ ਆਪਣਾ ਹੀ ਕਲਚਰ ਅਤੇ ਆਪਣੀ ਭਾਸ਼ਾ ਨੂੰ ਭੁੱਲ ਜਾਣ।
ਬਿਲਕੁਲ -ਬਿਲਕੁਲ
ਠੀਕ ਹੈ ਔਰ ਦੇਖੋ ਕਿ ਵਿਦੇਸ਼ੀ ਸਾਡੇ ਦੇਸ਼ ਨੂੰ ਹੁਣ ਉਹ ਕਰਦੇ ਪਏ ਨੇ ਤੇ ਇੱਥੇ ਦੀ ਉਹ ਸੱਭਿਅਤਾ ਯ ਚੀਜ਼ਾਂ ਤੇ ਉਹ ਕਰਦੇ ਵਰਕ ਕਰਦੇ ਪਏ ਕਿਉਂਕਿ ਉਹਨੂੰ ਉਹਨਾਂ ਨੂੰ ਪਤਾ ਹੈ। ਕਿ ਸਭ ਤੋਂ ਜਿਹੜੀ ਵੱਡੀ ਮਿੱਟੀ ਹੈਗੀ ਨਾ ਉਹ ਭਾਰਤ ਦੀ ਹੈਗੀ ਹੈ।
ਬਿਲਕੁਲ- ਬਿਲਕੁਲ
ਲੇਕਿਨ ਭਾਰਤ ਵਾਸੀ ਜੇ ਇਸ ਤਰ੍ਹਾਂ ਦੇ ਕੰਮ ਕਰੇਗੇ ਕਰਨਗੇ ਕਿ ਉਹ ਵੈਸਟਰਨ ਕਲਚਰ ਨੂੰ ਅਪਣਾਂਣਗੀਆਂ ਉਹਨਾਂ ਦੀ ਬੱਚੇ ਤਾਂ ਯਾਰ ਬੱਚਿਆਂ ਨੂੰ ਤਾਂ ਅਸੀਂ ਜੋ ਸਮਝਾਵਾਂਗੇ ਉਹੀ ਸਿੱਖ ਕਰਨਗੇ।
ਹਾਂਜੀ ਉਹ ਤਾਂ ਹੈ ਹੀ ਹੈ।
ਸਕੂਲ ਵਿੱਚ ਇੰਨਾ ਜ਼ੋਰ ਪਾ ਕੇ ਇੰਗਲਿਸ਼ ਤੇ ਜ਼ੋਰ ਦਿੱਤਾ ਜਾਂਦਾ ਪਿਆ ਹੈ ਪਰ ਕੀ -ਕੀ ਕਰੀਏ। ਘਰ ਵਿੱਚ ਵੀ ਇੰਗਲਿਸ਼ ਬੋਲੋ ਇੰਗਲਿਸ਼ ਵਿੱਚ ਗੱਲ ਕਰੋ।
ਹਾਂਜੀ ਹੂੰ ਮਤਲਬ
ਅਸੀਂ ਚੋਪਨਰ ਨ ਖਾ ਪਾਵਾਂਗੇ ਅਸੀਂ ਚੋਪ ਚਿਕਨਰ ਨ ਖਾ ਪਾਵਾਂਗੇ। ਬੱਚੇ ਸਾਰੇ ਚੋਪ ਸਟਿਕ ਨਾਲ ਫੋਕ ਨਾਲ ਖਾ ਲੈਂਦੇ ਆ।
ਹਾਂ ਉਹੀ ਤਾਂ ਕਹਿੰਦੀ ਵੀ ਹੋਟਲ 'ਚ ਆਣੇ ਕ ਤੇ ਲੰਚ ਜਾਂ ਡਿਨਰ ਤੇ ਜਾਂਣੇ ਆ ਨਾ ਬੱਚੇ ਅੱਜ ਕੱਲ੍ਹ ਮਤਲਬ ਦਿਖਾਉਣ ਵਾਸਤੇ ਦਿਖਾ ਦਿਖਾਵੇ ਤੇ ਬਹੁਤ ਜ਼ੋਰ ਹੈਗਾ ਅੱਜ ਕੱਲ੍ਹ
ਬਿਲਕੁਲ -ਬਿਲਕੁਲ ਸਹੀ ਕਹਿ ਰਹੇ ਹੋ।
ਸਹੀ ਕਹਿ ਰਹੇ ਹੋ ਸਹੀ ਬਿਲਕੁਲ ਸਹੀ ਕਹਿ ਰਹੇ ਹੋ।
ਹਾਂਜੀ ਉਹੀ ਨੇ ਕਿ ਮੇਰਾ ਤਾਂ ਇਹ ਕਿ ਸੀ ਕਿ ਜੋ ਵੀ ਸ਼ਬਦ ਠੀਕ ਹੈ ਬਾਕੀ ਸਾਰੀ ਨੌਲੇਜ ਦੇਣੀ ਵੀ ਜ਼ਰੂਰੀ ਹੈ ਲੇਕਿਨ ਆਪਣੀ ਸੱਭਿਅਤਾ ਨਹੀਂ ਛੱਡਣੀ
ਹਾਂਜੀ ਉਹ ਤੇ ਹੈ ਹੀ ਹੈ।
ਹੋਰ ਦੱਸੋ।
ਭਲੇ ਨਾ ਛੱਡਨੀ ਵੀ ਨੀ ਚਾਹੀਦੀ ਦੇਖੋ ਜੋ ਅਸੀਂ ਬਚਪਨ ਤੋਂ ਵੱਡੇ ਹੋਏ ਆ ਜੋ ਸਿੱਖਿਆ ਸੀ ਉਹ ਕਿਵੇਂ ਭੁੱਲ ਜਾਈਏ।
ਯਸ ਹਾਂਜੀ ਇਹੀ ਕਹਿ ਰਹੀ ਹਾਂ ਮੈਂ
ਹੋ ਜਾਂਦੇ ਤੇ ਤੁਸੀਂ ਮਤਲਬ ਇਹੀ ਹੋਜਏਗਾ ਨਾ ਕਿ ਮਤਲਬ ਕਿ ਅਸੀਂ ਕਰ ਕੀ ਰਹੇ ਆਂ ਕੀ ਨਹੀਂ ਕਰ ਰਹੇ ਆਂ। ਬਹੁਤ ਦਿੱਕਤ ਹੋ ਜਾਏਗੀ।
ਗੱਲ ਹੈ ਹੈ ਨਾ ਕਿ ਨੌਲੇਜ ਹਰ ਚੀਜ਼ ਦੀ ਲਓ ਲੇਕਿਨ ਆਪਣੀ ਆਪਣੀਆਂ ਜੜ੍ਹਾਂ ਤੋਂ ਜੁੜੇ ਰਹੋ ਉਦ ਉਹਨੂੰ ਨਾ ਛੱਡੋ। ਸਭ ਕੁਛ ਸਿੱਖੋ ਸਭ ਕੁਛ ਦੇਖੋ। ਵਰਤੋ ਵੀ ਪਰ ਆਪਣੀ- ਆਪਣੀ ਜੜ੍ਹਾਂ ਨੂੰ ਜਾਂ ਆਪਣੀ ਜਿਹੜੀ ਵੀ ਸਿੱਖ ਸਾਡੇ ਵੱਡੇ ਦੇ ਗਏ ਨਾ ਉਹਨਾਂ ਨੂੰ ਛੱਡੋ। ਪਰ ਉਹੀ ਨਾ ਬੱਚਿਆਂ ਨੂੰ ਤਾਂ ਸਮਝਾਉਣਾ ਜਾਂ ਸਿਖਾਉਣਾ ਆਪ ਹੀ ਪਏਗਾ ਨਾ।
ਇਹ ਹੈ ਹੀ ਹੈ ਸਮਝਿਆ ਬਿਨ ਗੁਜ਼ਾਰਾ ਨਹੀਂ ਨਾ। ਸਾਡੀੇ ਬੱਚੇ ਸੱਭਿਅਤਾ ਭੁੱਲ ਜਾਣਗੇ ਅੱਗੇ ਅੱਗੇ ਚਲੇ ਜਾਣਗੇ ਤੇ ਉਹ ਨਾ ਸੱਭਿਅਤਾ ਵਧਾ ਰਹੀ ਸੀ ਸਾਡੀ ਤਾਂ ਭੁੱਲ ਹੀ ਜਾ ਰਹੇ ਨੇ।
ਉਹੀ ਗੱਲ ਹੈ ਸਾਰੀ
ਕਰਕੇ
ਚਲੋ ਜੀ ਸਾਡਾ ਤਾਂ ਸਮਝਾਣਾ ਹੀ ਫਰਜ਼ ਏ।
ਅਨ ਚਤ ਸਰੀਆ। ਸਾਡੇ ਅੱਗੇ ਵੀ ਅੰਸ਼ ਹੋ ਕੇ ਸਮਝਾਵਾਂਗੇ ਸਾਡਾ ਸਮਝਾਉਣਾ ਫਰਜ਼ ਹੈ। ਮੰਨਣ ਨਾ ਮੰਨਣ ਉਹਨਾਂ ਦੀ ਜਿੰਮੇਦਾਰੀ ਹੈ ਨਾ।
ਹੂੰ ਆਪਣਾ ਵਿਰਸਾ ਨਹੀਂ ਭੁੱਲੀ ਦਾ ਬਸ ਕਦੀ
ਹੈ ਹੀ ਆਪਣਾ ਵਿਰਸਾ ਕਹਿੰਦੇ ਨਾ ਵਿਰਸਾ ਭੁੱਲ ਕੇ ਜਾਣਾ ਕਿੱਥੇ ਹੈ। ਸਾਰੇ ਤੇ ਆਪਣਾ ਵਿਰਸਾ ਛੱਡਦੇ ਜਾ ਰਹੇ ਆ।
ਮਿੱਟੀ ਦੇਹੇਗੀ ਕਿ ਕਿੰਨੇ ਵਿਦੇਸ਼ੀ ਆਂਦੇ ਨੇ ਇੱਥੇ ਤੇ ਇਸ ਮਿੱਟੀ ਨਾਲ ਪਿਆਰ ਵੀ ਕਰਦੇ ਨੇ ਤਾਂ ਉਹ ਦਿਖਾ ਕਿੰਨੇ ਆਗੇ ਕਿ ਦੇਖੋ ਜਿੰਨੇ ਵੀ ਹਿੱਲ ਸਟੇਸ਼ਨ ਹੈਗੇ ਨੇ ਜਿੰਨੇ ਵੀ ਇੱਥੇ ਇਹ ਜਿਸ ਤਰ੍ਹਾਂ ਗੁਰਦੁਆਰਾ ਸਾਹਿਬ ਹੈਗੇ ਨੇ ਮੰਦਿਰ ਹੈਗੇ ਨੇ। ਕਿੰਨੇ ਤਾਂ ਉੱਥੇ ਕਿੰਨੇ ਵਿਦੇਸ਼ੀ ਆਂਦੇ ਨੇ ਬਾਹਰੋਂ ਦੇਖਣ ਵਸਤੇ
ਔ ਤੇ ਹੈ ਹੀ ਐ।
ਚਲੋ ਠੀਕ ਹੈ, ਫੇਰ ਮੈਂ ਤੁਹਾਡੇ ਨਾਲ ਗੱਲ ਕਰਾਂਗੀ। ਤੁਸੀਂ ਧਿਆਨ ਰੱਖਣਾ ਆਪਣਾ, ਫਿਰ ਕਰਦੀ ਹ ਗੱਲ, ਔ ਕੇ ਜੀ, ਸਤਿ ਸ੍ਰੀ ਅਕਾਲ